ਹਾਂਜੀ।
ਸਸ਼੍ਰੀ ਕਾਲ ਵੀਰ ਜੀ।
ਸੱਸਰੀ ਕਾਲ ਜੀ।
ਹੋਰ ਕਿਵੇਂ ਹੋ ਠੀਕ-ਠਾਕ ਹੋ?
ਵਧੀਆ ਜੀ ਵਧੀਆ, ਤੁਸੀਂ ਦੱਸ?
ਹਾਂਜੀ ਵਧੀਆ, ਹੋਰ ਘਰ ਪਰਿਵਾਰ ਸਾਰੇ ਠੀਕ ਐ?
ਹਾਂਜੀ, ਸਭ ਵਧੀਆ ਜੀ।
ਛਾ। ਹੋਰ ਕੀ ਕਰਦੇ ਪਏ ਜੇ
ਬੱਸ, ਬੈਠੇ ਸੀਗੇ ਵੇਲੇ
ਅੱਛਾ-ਅੱਛਾ।
ਤੁਸੀਂ ਕੀ ਕਰਦੇ?
' ' ਕੁਛ ਨਹੀਂ ਬੱਸ ਮੈਂ ਵੀ ਫ੍ਰੀ ਆ ਮੈਨੂੰ ਇੱਕ ਟੋਪਿਕ ਜਾ ਮਿਲਿਆ ਹੋਇਆ ਸੀਗਾ ਟੂਰਿਸ ਟੂਰ ਟੂਰਿਸਟ ਦਾ
ਹਾਂਜੀ-ਹਾਂਜੀ।
'ਤੇ ਉਹਦੇ ਤੇ ਦੇਖ ਰਹੀ ਸੀਗੀ ਮੈਂ ਕੀ ਕਿੱਦਾਂ ਕੀ ਲਿਖਿਆ ਜਾ ਸਕਦਾ ਹੈ।
ਹਾਂਜੀ-ਹਾਂਜੀ।
ਹਮ ' ' ਤੁਸੀਂ ਤੁਸੀਂ ਥੋੜਾ ਐਕਸਪਲੇਨ ਕਰਦੋਗੇ ਅਗਰ ਤੁਹਾਨੂੰ ਕੋਈ ਹੈ ਨੌਲੇਜ ' ' ਬਾਰੇ
ਮਤਲਬ ਕਿੱਧਰੇ ਘੁੰਮਣ ਜਾਣਾ ਤੁਸੀਂ?
ਨਹੀਂ-ਨਹੀਂ ਜਿੱਦਾਂ ਕਿ ਟੂਰਿਸਟ ਹੁੰਦੇ ਆ ਨਾ, ਟੂਰਿਸਟ ਆਉਂਦੇ ਆ ਕਿ ਪਹਿਲਾਂ ਤਾਂ ਟੂਰਿਸਟ ਹੁੰਦੇ ਕੀ ਹੈ? ਟੂਰਿਸਟ ਹੁੰਦੇ ਆ ਕਿ ਏ ਜਿੱਦਾਂ ਅਹ-ਅਹ ਕਿ ਆਹ ਜਿਹੜੇ ਘੁੰਮਣ ਦੇ ਸ਼ੌਕੀਨ ਹੁੰਦੇ ਨੇ, ਉਹਨਾਂ ਨੂੰ ਟੂਰਿਸਟ ਕਹਿ ਦਿੰਦੇ ਨੇ ਜੋ ਅਲੱਗ-ਅਲੱਗ ਪਲੇਸਾਂ 'ਤੇ ਘੁੰਮਣ ਲਈ ਜਾਂਦੇ ਨੇ ਹਨਾ 'ਤੇ ਅੱਗੇ ਉਹਦੇ ਬਾਰੇ। ਪਰ ਲਾਭ ਤੇ ਹਾਨੀਆਂ ਕੀ ਲਿਖ ਸਕਦੇ ਆਂ। ਜਿੱਦਾਂ ਕਿ ਅਹ ਉਹਨਾਂ ਨੂੰ ਅ ਪਲੇਸ ਨੂੰ ਕੀ ਫਾਇਦਾ ਏ ਹਨਾ ਉਥੇ। ਜਿੱਥੇ ਘੁੰਮਣ ਜਾ ਰਹੇ ਓ। ਤੇ ਜਿਹੜੇ ਘੁੰਮਣ ਜਾਂਦੇ ਆ। ਜਿਵੇਂ ਪਰਸਨ ਹੋ ਗਏ ਟੂਰਿਸਟ ਹਨਾ। ਉਹਨਾਂ ਨੂੰ ਕੀ ਫਾਇਦਾ ਉੱਥੇ ਘੁੰਮਣ ਦਾ।
ਕਈ ਟੂਰਿਸ ਜ ਇਸਤੇ ਮਤਲਬ ਜੋ ਜਿਵੇਂ ਟੂਰਿਸਟ ਘੁੰਮਣ ਜਾਂਦੇ ਆ ਤਾਈ ਚਲਦੇ ਆ। ਉਹਨਾਂ ਦੇ ਖਰਚੇ ਘਰ ਪਰਿਵਾਰ ਜੋ ਟੂਰਿਸਟ ਘੁੰਮਣ ਜਾਂਦੇ ਆ। ਪਲੇਸ ਤੇ ਉੱਥੇ ਦੇ ਲੋਕਾਂ ਦਾ ਖਰਚਾ ਉਹਨਾਂ ਦੇ ਸਿਰ ਤੇ ਚੱਲਦਾ ਵਾ।
ਹੂੰ -ਹੂੰ -ਹੂੰ- ਹੂੰ ਇੱਕ ਤਾਂ ਇਹ ਪੁਆਇੰਟ ਹੋ ਗਿਆ ਹਾਂਜੀ, ਇਹ ਵੀ ਲਿਖ ਸਕਦੇ ਆ ਨਾ।
ਹਾਂਜੀ - ਹਾਂਜੀ।
ਤੇ ਇੱਕ ਮੇਰੇ ਮਾਇੰਡ ਚ ਆ ਰਿਹਾ ਸੀਗਾ। ਕਿ ਇੱਕ ਇਹ ਫ ਉਹਨੂੰ ਟੂਰਿਸਟ ਨੂੰ ਇਹ ਫਾਇਦਾ ਏ। ਜਦੋਂ ਉਹ ਘੁੰਮਣ ਜਾਂਦੇ ਨੇ ਇੱਕ ਤਾਂ ਉਹਨਾਂ ਨੂੰ ਹੁੰਦਾ, ਕਿ ਅ ਹ- ਹਰ ਜਗ੍ਹਾ ਅਲੱਗ- ਅਲੱਗ। ਮੌਸਮ ਹੁੰਦਾ, ਵੈਦਰ ਹੁੰਦਾ ਨਾ ਹਨਾ ਅਲੱਗ-ਅਲੱਗ ਰੁੱਤ ਮਤਲਬ ਅ ਉਥੋ ਦਾ ਇਨਵਾਰਮੈਂਟ ਅਲੱਗ -ਅਲੱਗ ਹੁੰਦਾ ਨਾ। ਇੱਕ ਮੇਰੇ ਮਾਇੰਡ ਚ ਅ ਆ ਰਿਹਾ ਸੀ ਪੁਆਇੰਟ ਕੀ ਅਹ ਜਿੱਦਾਂ ਕਿ ਉਹ ਕਹਿ ਸਕਦੇ ਕੀ ਉਹਨਾਂ ਨੂੰ ਅਲੱਗ- ਅਲੱਗ ਜਗ੍ਹਾ ਘੁੰਮਣ ਦਾ ਮੌਕਾ ਮਿਲਦਾ।
ਹਾਂਜੀ- ਹਾਂਜੀ।
ਤੇ ਇੱਕ ਉਹਨਾਂ ਨੂੰ ਕਹਿ ਸਕਦੇ ਆਂ। ਕਿ ਉਹਨਾਂ ਨੂੰ ਅਲੱਗ- ਅਲੱਗ ਜਗ੍ਹਾ ਦਾ ਐਕਸਪੀਰੀਅਨਸ ਹੁੰਦਾ। ਅਲੱਗ- ਅਲੱਗ ਲੋਕਾਂ ਨੂੰ ਜਦੋਂ ਉਹ ਮਿਲਦੇ ਆ ਨਾ। ਜਿਵੇਂ ਹੁਣ ਆਪਾਂ ਪੰਜਾਬ ਤੋਂ ਬਾਹਰ ਕਿਤੇ ਸਟੇਟ ਚ ਜਾਵਾਂਗੇ। ਉੱਥੋਂ ਦਾ ਮੌਸਮ ਅਲੱਗ ਗੂਗਲ ਸ਼ਿਮਲਾ ਲਾ ਲਓ ਹਿਮਾਚਲ।
ਹਾਂਜੀ- ਹਾਂਜੀ।
ਉੱਥੋਂ ਦਾ ਵੈਦਰ ਅਲੱਗ ਹੋਊਗਾ ਹਨਾ।
ਹੂੰ।
ਫਿਰ ਉੱਥੋਂ ਦੇ ਲੋਕ ਵੀ ਵੱਖਰੇ ਹੋਣਗੇ। ਉਹਨਾਂ ਦਾ ਕਲਚਰ ਵੱਖਰਾ ਹੋਊਗਾ।
ਹਾਂਜੀ, ਪਹਾੜੀਆਂ ਦਾ ਕਲਚਰ ਤੇ ਅਲੱਗ ਈ ਏ।
ਹਾਂਜੀ।
ਹਾਂ ਤੇ ਉੱਥੇ ਉਹ ਚੱਲਿਆ ਸ਼ਾਇਦ
ਜਿਹੜੀਆਂ। ਟੂਰ ਐਸਟ ਨੂੰ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਉਹਨਾਂ ਦਾ ਕਲਚਰ ਸਿੱਖਣ ਨੂੰ ਮਿਲਦਾ ਉਹਨਾਂ ਦੀ ਬੋਲੀ ਸਿਖਣ। ਦੇਖਣ ਨੂੰ ਮਿਲਦੀ ਹਨਾ, ਫੇਰ ਉਹ ਉਹਨਾਂ ਦੇ ਵਿੱਚ ਦੀ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਦੇ ਬਾਰੇ ਪਤਾ ਲੱਗਦਾ ਹਨਾ ਕਿੱਦਾਂ ਦੇ ਨੇ। ਲੋਕ ਇੱਕ ਇਹ ਪੁਆਇੰਟ ਲੈ ਸਕਦੇ ਆ ਹਨਾ। ਤੇ ਹੋਰ ਕੀ ਪੁਆਇੰਟ ਲੈ ਸਕਦੇ ਆਂ।
ਮਤਲਬ ਜਿਵੇਂ ਟੂਰਿਸਟ ਕੋਈ ਘੁੰਮਣ ਜਾ ਰਿਹਾ। ਹਰ ਬੰਦੇ ਦਾ ਸ਼ੌਕ ਹੁੰਦਾ ਜ਼ਿਆਦਾਤਰ ਲੋਕ ਕਈਆਂ ਨੂੰ ਬਹੁਤ ਸ਼ੌਕ ਹੁੰਂਦਾ ਕਿ ਆਪਣੇ ਹਰ ਮਿੰਨਤ ਜਾਣਾ ਘੁੰਮਣਾ। ਟ੍ਰਿਪ ਲਾਉਣੀ, ਕਈ ਮੈਂ ਅਸੀ ਉੱਥੇ। ਉਥੇ ਗਏ ਸੀਗੇ ਇੱਕ ਪਲੇਸ ਤੇ ਉੱਥੇ ਮੁੰਡਾ ਹੈਗਾ ਸੀ। ਉਹ ਸੋਲੋ ਟਰੈਵਲਿੰਗ ਕਰਦਾ ਸੀ।
ਹੂੰ -ਹੂੰ -ਹੂੰ
ਉਹ ਬੋਲਦਾ ਕਿ ਮੈਨੂੰ ਬੰਦਿਆਂ ਨਾਲ ਜ਼ਿਆਦਾ ਘੁੰਮ ਕੇ ਫਾਇਦਾ ਨੀ, ਮੈਨੂੰ ਸੋਲੋ-ਟਰੈਵਲਿੰਗ 'ਚ' ਬਹੁਤ ਮਜ਼ਾ ਆਂਦਾ। ਉਹ ਬੰਦੇ ਨੇ ਉਹ ਬੰਦੇ ਨੇ ਸਾਰਾ ਆਪਣਾ ਖਾਣ-ਪੀਣ ਦਾ ਸੈਟਅਪ ਹੋ ਗਿਆ। ਸਭ ਕੁਛ। ਮਤਲਬ, ਨਾਲ-ਨਾਲ ਵਰਕ ਵੀ ਕਰਦਾ ਪਿਆ ਵੀ ਸੀ, ਨਾਲ-ਨਾਲ ਘੁੰਮਦਾ ਵੀ ਸੀ, ਐਕਸਪਲੋਰ ਵੀ ਕਰਦਾ। ਹਰ ਜਗ੍ਹਾ ਉਹਨੇ ਔਰ ਕਿੱਥੇ ਇਹ ਸੀ।
ਹਾਂ, ਤੋਂ ਫਿਰ ਇਹਨੂੰ ਇੱਕ ਟੂਰ-ਟੂਰਿਸ ਟੂਰ-ਟੂਰਿਜ਼ਮ ਦੇ ਵਿੱਚ ਇੱਕ ਇਹ ਵੀ ਪੁਆਇੰਟ ਐਡ ਕਰ ਸਕਦੇ ਆ ਨਾ। ਕਿ ਇਹ ਇੱਕ ਖੁਦ ਦੇ ਨਾਲ ਟਾਈਮ ਵੇਲੇ ਵਾਲੀ ਸਪੈਂਡ ਕਰਨ ਦਾ ਇੱਕ ਬਹੁਤ ਵਧੀ
ਹਾਂਜੀ-ਹਾਂਜੀ। ਮਤਲਬ, ਹਰ ਬੰਦੇ ਦਾ ਅਲੱਗ ਇਸ਼ੂ। ਹੋ ਪਿਆਰ ਭਰੀ ਲਾਈਨ ਹੈਗੀ ਏ। ਕਈ ਬੰਦਿਆਂ ਨੂੰ ਦੋਸਤ-ਫਰੈਂਡਸ ਨਾਲ ਘੁੰਮਣ ਦਾ ਮਜ਼ਾ ਆਉਂਦਾ, ਕਈ ਸੋਲੇਜ ਚਲੇ ਜਾਂਦੇ ਨੇ।
ਹਮ-ਹਮ-ਹਮ।
ਟੂਰਿਸਟ ਵੈਸੇ ਬਹੁਤ ਪਲੇਸ ਐ ਜਿਵੇਂ, ਆਪਾਂ ਕਸ਼ਮੀਰ ਜਾ ਸਕਦੇ ਆ।
ਹਮ
ਮੇਰ ਬਹੁਤ ਵਧੀਆ ਵਿਊ ਨੇ ਪਹਿਲਗਾਮ ਬਹੁਤ ਵਧੀਆ-ਵਧੀਆ ਜਗ੍ਹਾ ਨੇ।
ਪਰ ਇਹ ਵੀ ਆ ਨਾ ਕਿ ਉੱਥੇ ਜਿਹੜੀਆਂ ਜਗ੍ਹਾ ਨੇ ਜਿੱਥੇ ਅ ਟੂਰਿਸਟ ਜਾਂਦੇ ਨੇ ਉਹਨਾਂ ਦਾ ਮੇਨ ਅਰਨਿੰਗ ਦਾ ਜਿਹੜਾ ਸੋਰਸ ਉਹ ਹੈ ਈ ਟੂਰਿਸਟ। ਜੇ ਟੂਰਿਸਟ ਜਾਣਗੇ ਤਾਂ ਉਹਨਾਂ ਨੂੰ ਅਰਨਿੰਗ ਹੋਊਗੀ ਜਿਵੇਂ, ਕਿ ਉੱਥੋਂ ਦੇ ਲੋਕ ਜਿੰਨਾਂ ਦੇ ਰੈਸ ਰੈਸਟੋਰੈਂਟ ਨੇ ਜਾਂ ਜਿਨ੍ਹਾਂ ਦੀਆਂ ਸ਼ੋਪਸ ਵਗੈਰਾ ਨੇ ਟੂਰਿਸਟ ਜਾਣਦੇ ਨੇ ਉਥੋਂ ਸਮਾਨ ਖਰੀਦ ਦੇ ਨੇ ਚੀਜ਼ਾਂ ਖਰੀਦਦੇ ਨੇ। ਹਨਾ, ਜੇ ਓਹੋ ਸਪੋਟਰ ਹੋਟਲਾਂ ਦੇ ਵਿੱਚ ਸਟੇ ਕਰਦੇ ਨੇ ਤਾਂ ਵੀ ਉਹਨਾਂ ਦੀ ਮੇਨ-ਅਰਨਿੰਗ ਦਾ ਸੋਰਸ ਐ ਜਿਹੜਾ ਜਿਹੜੀਆਂ ਟੂਰਿਸਟ ਪਲੇਸਿਸ ਨੇ ਜਿਵੇਂ, ਕਿ ਹਿਮਾਚਲ ਲਗਾ ਲੋ ਇੱਥੇ ਟੂਰਿਸਟ ਬਹੁਤ ਜਾਂਦੇ ਨੇ ਹਨਾ ਗਰਮੀਆਂ ਦੇ ਵਿੱਚ ਤਾਂ ਉਹਨਾਂ ਦੇ ਲਈ ਜਿਹੜਾ ਮੇਨ ਸੋਰਸ ਐ ਉਹ ਅਰਨਿੰਗ ਦਾ ਇਹੀ ਹੋ ਗਿਆ ਨਾ।
ਹਿਮਾਚਲ ਵਿੱਚ ਵਰਕ ਤੇ ਕੋਈ ਹੈ ਨੀ ਮਤਲਬ ਜਿਵੇਂ, ਕੰਪਨੀਆਂ ਹੋ ਗਈਆਂ, ਬਿਜਨਸ ਹੋ ਗਿਆ, ਉੱਥੇ ਤੇ ਲੋਕਾਂ ਨੂੰ ਬਸ ਟੂਰਿਸਟ ਜੋ ਜਾਂਦੇ ਨੇ ਉਹਦੇ ਸਿਰ ਹੀ ਹਿਮਾਚਲ ਲੋਕਾਂ ਦਾ ਖਰਚਾ ਚੱਲਦਾ।
ਹਾਂਜੀ-ਹਾਂਜੀ-ਹਾਂਜੀ।
ਇਹ ਇੰਨੇ ਵੱਡੇ ਇੰਡਸਟਰੀ ਬਣਿਆ ਹਰਿਆਣਾ, ਪੰਜਾਬ, ਦਿੱਲੀ, ਹੋ ਗਿਆ ਏ। ਇੱਥੇ ਸਭ ਇੰਡਸਟਰੀ ਵਾਲੇ ਲੋਕ ਨੇ
ਹੂੰ-ਹੂੰ-ਹੂੰ।
ਇੱਕ ਮਤਲਬ, ਬਿਜਨਸ ਹੋ ਗਿਆ ਹਰ ਬੰਦੇ ਦਾ ਅਲੱਗ ਬਿਜਨਸ ਹੋ ਗਿਆ, ਇੱਥੇ ਅਲੱਗ ਬਿਜਨਸ
ਹਾਂਜੀ।
ਤੇ ਜਿਵੇਂ, ਅਡਵੈਂਚਰ ਵੀ ਹੋ ਜਾਂਦੇ ਨੇ ਅਡਵੈਂਚਰ ਵੀ ਲੋਕੀ ਲੈਂਦੇ ਨੇ। ਉਹਨਾਂ ਦੇ ਪੈਕੇਜ ਹੁੰਦੇ ਨੇ। ਉਹੀ ਉਹਨਾਂ ਦਾ ਬਿਜਨਸ ਹੈਗਾ ਇੱਕ ਐਡਵੈਂਚਰ ਦਾ
ਹੂੰ
ਤੁਸੀਂ ਵੈਸੇ ਗਏ ਨੀ ਕਿੱਧਰੇ ਘੁੰਮਣ?
ਨਹੀਂ ਗਈ ਨੀ ਆ ਮੈਂ ਛੁੱਟੀਆਂ ਤਾਂ ਬਸ ਲੰਘ ਗਈਆਂ ਨੇ ਹੁਣ ਇੱਕ ਛੁੱਟੀ ਐ। ਇਹ ਵੀ ਏਦਾਂ ਈ ਲੰਘ ਜਾਣੀ ਹੈਗੀ ਏ। ਕੀ ਐ ਕਿ ਟਾਈਮ ਨੀ ਮਿਲਿਆ ਕੁਛ ਥੋੜੀਆਂ ਜੀਆ ਉੱਦਾਂ ਦੀਆਂ ਪ੍ਰੋਬਲਮ ਜਿੱਦਾਂ ਸਟੱਡੀ ਵਗੈਰਾ ਦਾ ਹੋ ਜਾਂਦਾ ਆ ਥੋੜਾ ਪ੍ਰੈਸ਼ਰ ਹਨਾ।
ਹਾਂਜੀ-ਹਾਂਜੀ
ਤੇ ਟੂਰਿਸਟ ਦੇ ਵਿੱਚ ਇੱਦਾਂ ਆ ਜਾਂਦਾ ਐ ਕਿ ਇੱਕ ਪੁਆਇੰਟ ਹੋਰ ਮੈਨੂੰ ਮੇਰੇ ਮਾਇੰਡ 'ਚ ਆ ਰਿਹਾ ਸੀਗਾ। ਅਹ ਕਿ ਇਹ ਵਾਲਾ ਪੁਆਇੰਟ ਵੀ ਐਡ ਕਰ ਸਕਦੀ ਐ। ਐਹ ਕਿ ਜਿੱਦਾਂ ਕਹਿ ਸਕਦੇ ਆ। ਕਿ ਉੱਥੋਂ ਦੀਆਂ ਪਲੇਸਿਸਜ ਨੂੰ ਟੂਰਿਸ ਟੂਰਿਜ਼ਮ ਤੋਂ ਥੋੜ੍ਹਾ ਉਹ ਹੀ ਐ ਕਿ ਉਹਨਾਂ ਨੂੰ ਥੋੜੀਆਂ ਜਿਹੜੀਆਂ ਪਲੇਸਿਸ ਨੇ ਪਲੇਸਿਸ ਵਿਜਿਟ ਕਰਦੇ ਨੇ ਜਿਹੜੀਆਂ ਜਿੱਦਾਂ ਕਿ ਮਿਊਜ਼ਅਮ ਹੋ ਗਏ। ਮਿਊਜ਼ੀਅਮ ਤੇ ਜਿੱਦਾਂ ਟਿਕਟ ਵਗੈਰਾ ਹੁੰਦੀ ਆ। ਨਾ
ਹਾਂਜੀ ਹਾਂਜੀ ਜਿਵੇਂ ਉਹ ਬੰਦੇ ਆਪਾਂ ਸ਼ਿਮਲੇ ਜਾਵਾਂਗੇ ਉੱਥੇ
ਹੂ
ਮਤਲਬ ਕਾਫ਼ੀ ਪੁਰਾਣੀ ਉੱਨੀ ਸੌ ਸਨਤਾਲ਼ੀ ਦੇ ਟੈਮ ਦੀ ਜਿਵੇਂ ਕੋਟ ਹੈਗੀ ਏ ਜਿਵੇਂ ਇੱਕ ਸੁਪਰੀਮ ਕੋਟ ਹਾਈ ਕੋਟ ਹੋਗੀ। ਉੱਥੇ ਪਹਿਲੇ ਕੋਟ ਸੀ। ਜੋ ਪਹਿਲੇ ਜੋ ਪਹਿਲੇ ਮਤਲਬ ਜਦੋਂ ਅੰਗਰੇਜ਼ ਸ਼ਾਸਨ ਸੀ। ਉੱਥੋਂ ਜਦੋਂ ਚੱਲਦੇ ਸੀ ਨਾ ਕਾਨੂੰਨ ਸਾਰੇ ਉੱਥੋਂ ਪਾਸ ਹੁੰਦੇ ਸੀ। ਸ਼ਿਮਲੇ ਤੋਂ
ਉੱਥੇ ਮਤਲਬ ਹੁਣ ਅਸੀਂ ਜਾਵਾਂਗੇ ਉੱਥੇ ਟਿਕਟ ਹੈਗੀ ਆ। ਆਪਾਂ ਜਿਵੇਂ ਕੋਈ ਉਹ ਦੇਖਣੇ ਉਥੇ ਦੇ ਮਤਲਬ ਪਹਿਲੇ ਕਿਵੇਂ ਅਧਿਕਾਰ ਸੀ। ਕਿਵੇਂ ਕਾਨੂੰਨ ਬਨਦੇ ਸੀ। ਮਤਲਬ ਉਹਦੀ ਵੀ ਲੋਕਾਂ ਦੇ ਟਿਕਟ ਰੱਖੀ ਦੀ ਐ। ਬਾਈ ਇੰਨੀ ਟਿਕਟ ਏ।
ਹਾਂ ਇਹ ਵੀ ਇੱਕ ਪਲੱਸ ਪੁਆਇੰਟ ਆ। ਕਿ ਜਿਹੜੀਆਂ ਮਤਲਬ ਅਹ ਜਿਵੇਂ ਮਿਊਜ਼ੀਅਮ ਵਗੈਰਾ ਦੀ ਟਿਕਟ ਹੁੰਦੀਆਂ ਨੇ ਕਿ ਉਹਨਾਂ ਦੀਆਂ ਰੈਨੋਵੇਸ਼ਨ ਦੇ ਲਈ ਹਨਾ। ਉਹਦੇ ਜੋ ਛੋਟੇ- ਛੋਟੇ ਛੋਟੇ- ਛੋਟੇ ਖ਼ਰਚੇ ਨੇ ਉਹਦੇ ਲਈ ਕੱਢਣ ਦੇ ਲਈ ਉਹ ਟਿਕਟ ਵੀ ਇੱਕ ਤਰ੍ਹਾਂ ਦਾ ਜ਼ਰੀਆ ਏ ਨਾ। ਕਿ ਉਹ ਜਿਹੜੇ ਖ਼ਰਚੇ ਨੇ। ਕਿ ਉਹ ਏਦਾਂ ਚੱਲਦੇ ਰਹਿਣ ਕੀ ਸਰਕਾਰ ਤੇ ਵੀ ਬੋਝ ਨਾ ਆਵੇ ਹਨਾ। ਜਿਹੜੇ ਕੰਟਰੀ ਦੀ ਇਕੋਨਮੀ ਤੇ ਵੀ ਬੋਝ ਨਾ ਪਵੇ। ਲੋਕਾਂ ਤੇ ਵੀ ਬੋਝ ਨਾ ਪਵੇ। ਕਿ ਉਹ ਜਿਹੜੀਆਂ ਪਲੇਸਿਸ ਨੇ ਤੇ ਸੇਫ ਵੀ ਰਹਿਣ ਹਨਾ।
ਹਾਂਜੀ ਹਾਂਜੀ
ਹੂੰ ਇਹ ਵੀ ਇੱਕ ਪਲੱਸ ਪੁਆਇੰਟ ਤੇ ਇੱਕ ਏਦਾਂ ਵੀ ਕਹਿ ਸਕਦੇ ਹੈਗੇ ਆ ਕੀੁ ਇੱਕ ਹਾਨੀ ਮਤਲਬ ਇੱਕ ਜਿਹੜਾ ਡਰੋਬੈਕ ਐ ਇਹਦਾ ਦਾ ਟੂਰੀਜ਼ਮ ਦਾ ਜਦੋਂ ਪਲੇਸਿਸ ਵਿਜ਼ਿਟ ਕਰਦੇ ਨੇ ਕਿ ਉਹ ਉੱਥੇ ਜਾ ਕੇ ਮਤਲਬ ਕੇਅਰ ਨਹੀਂ ਕਰਦੇ ਕਿਸੇ ਚੀਜ਼ ਦੀ।
ਹਾਂਜੀ ਐ ਤੇ ਹੈ।
ਹੂੰ ਕੀ ਗੰਦ ਬਹੁਤ ਜ਼ਿਆਦਾ ਪਾਉਂਦੇ ਨੇ‌।
ਹਾਂਜੀ ਮਤਲਬ ਅਗਰ ਬੰਦਾ ਘੁੰਮਣ ਜਾ ਰਿਹਾ ਤਾਂ ਉਹਦੇ ਕੋਲ਼ ਪਿੱਛੇ ਪੈਕੇਜ ਵੀ ਵਧੀਆਂ ਹੋਣਾ ਚਾਹੀਦਾ। ਪੈਸੇ ਮਤਲਬ ਕਰੇ ਅਗਰ ਕੋਈ ਇੰਨੀ ਦੂਰ ਜਾ ਰਿਹਾ ਐ। ਮਤਲਬ ਉਹ ਜਗ੍ਹਾ ਸਾਰੇ ਐਕਸਪਲੋਰ ਫੇਰ-ਫ਼ੇਰ ਘੁੰਮੇ ਇੱਕ ਦਿਨ 'ਚ ਅੱਪ ਡਾਊਨ ਨਾ ਕਰੇ ਕਦੀਂ ਅਸੀਂ ਅਸੀਂ ਜਾਂਦੇ ਸੀ ਨਾ ਕਈ ਵਾਰੀ ਅ ਦਿਨ ਚ ਅੱਪ ਡਾਊਨ ਕਰ ਲੈਂਦੇ ਸੀ। ਪਰ ਉਹ ਚੀਜ਼ ਵਧੀਆਂ ਨੀਂ ਹੁੰਦੀ। ਅਗਰ ਜਿੰਨਾ ਅਸੀਂ ਉੱਥੇ ਰੁਕ ਕੇ ਜਾਵਾਂਗੇ ਉਨਾਂ ਵਧੀਆਂ ਐ।
ਠੀਕ ਐ ਠੀਕ ਐ।
ਹਾਂਜੀ
ਕੇ
ਐਸੇ ਬੰਦੇ ਨੂੰ ਘੁੰਮਣਾ ਫ਼ਿਰਨਾ ਚਾਹੀਦਾ ਲਾਈਫ ਚ ਏ ਵੀ ਨੀ ਕਿ ਸਾਰੀਓ ਏਜ ਬੰਦਾ ਕੰਮ ਈ ਕਰੇ
ਹਮ -ਹਮ ਹੂੰ -ਹੂੰ
ਘੁੰਮੇ ਹੁਣ ਆਪਾਂ ਜਿਵੇਂ ਲੇਹ ਲਦਾਖ਼ ਜਾ ਸਕਦੇ ਹਾਂ। ਲੇਹ ਲਦਾਖ਼ ਐਸਾ ਹੈਗਾ ਵੀ ਉੱਥੇ ਜੋ ਵਿਊ ਨੇ ਨਾ ਉਹ ਪੂਰੇ ਵਰਲਡ ਵਿੱਚ ਨ੍ਹੀਂ ਹੈਗੇ ਤੇ ਲਦਾਖ਼ ਇੱਕ ਐਸੀ ਪਲੇਸ ਹੈਗੀ ਏ
ਹਮ
ਜੋ ਵੀ ਤੁਸੀਂ ਉੱਥੇ ਵੇਖ ਸਕਦੇ ਹੋ, ਉਹ ਕਿਧਰੇ ਨ੍ਹੀਂ ਵੇਖ ਸਕਦੇ।
ਓਕੇ।
ਹਾਂਜੀ ਲੋਕ ਉੱਧਰੋਂ ਵੀ ਆਂਦੇ ਨੇ ਬਹੁਤ ਦੂਰੋਂ- ਦੂਰੋਂ ਸਾਡੇ ਇੱਧਰ ਤੇ ਬਹੁਤ ਲੋਕੀ ਜਾਂਦੇ ਨੇ।
ਹਮ -ਹਮ।
ਇੱਕ ਫੇਮਸ ਹੋ ਜਾਂਦੀ ਨਾ ਪਲੇਸ, ਉੱਥੇ ਕਹਿੰਦੇ ਆ ਗੁਰਦੁਆਰਾ ਵੀ ਹੈਗਾ ਇੱਕ।
ਹਾਂ
ਉਹ ਮਤਲਬ ਆਰਮੀ ਨੇ ਗੁਰਦੁਆਰਾ ਬਣਾਇਆ ਨਾ ਉੱਥੇ।
ਹਮ -ਹਮ ਹ
ਉੱਥੇ ਮਤਲਬ ਲੜਾਈ ਹੋਈ ਸੀਗੀ ਪਾਕਿਸਤਾਨ ਨਾਲੇ ਇੱਕਥੋਂ ਮਤਲਬ ਆਰਮੀ ਦਾ ਬੰਦਾ ਸ਼ਹੀਦ ਹੋਇਆ ਸੀ। ਯਾਦ ਵਿੱਚ ਗੁਰਦੁਆਰਾ ਬਣਾਇਆ ਵਾਂ ਕਹਿੰਦੇ ਉੱਥੇ ਅੱਜ ਵੀ ਉਹਦੀ ਆਤਮਾ ਉਸਦੀ
ਕਹਿੰਦੇ ਨੇ ਹਾਂ, ਸੁਣਦੇ ਨੇ। ਕਿ ਉਹਦੀ ਫੈਮਲੀ ਨੂੰ ਵੀ ਹਲੇ ਤੱਕ ਵੀ ਮਤਲਬ ਉਹਦੀ ਤਨਖਾਹ ਆਉਂਦੀ ਹੈ।
ਹਾਂਜੀ - ਹਾਂਜੀ ਉਹ ਕਿਉਂਕਿ ਫੌਜੀ ਉੱਥੋਂ ਕਰਦੇ ਨੇ ਸਿੱਖ ਰੈਜੀਮੈਂਟ ਦੇ। ਉਹ ਸਾਰੇ ਭੇਜਦੀ ਪਿੱਛੋਂ ਸਿੱਖ ਰੈਜੀਮੈਂਟ ਦੇ ਸੀ ਨਾ।
ਹਮ -ਹਮ।
ਹੈ ਵੀ
ਨਹੀਂ ਅੱਛੀਆਂ ਜਗ੍ਹਾ ਘੁੰਮਣੀਆਂ ਚਾਹੀਦੀਆਂ ਨੇ ਹਨਾ।
ਹਾਂਜੀ-ਹਾਂਜੀ।
ਹਾਂਜੀ -ਹਾਂਜੀ, ਚਲੋ ਠੀਕ ਹੈ ਜੀ।
ਅਤੇ
ਹਾਂਜੀ, ਸਤਿ ਸ਼੍ਰੀ ਅਕਾਲ।